ਹੈੋਲੇ। ਹਾਂਜੀ-ਹਾਂਜੀ। ਸਤਿ ਸ੍ਰੀ ਅਕਾਲ ਜੀ।
ਹਾਂਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ-ਹਾਂਜੀ, ਹਾਂਜੀ ਹੋਰ ਤੁਸੀਂ ਠੀਕ?
ਬਸ ਵਧੀਆ। ਨਾ ਗੱਲ ਕਰ, ਕੋਈ ਨੀ ਕੋਈ। ਬਿਜੀ ਜਿਆਦਾ ਹੋ ਕੇ ਤੁਸੀਂ ਨਾ। ਕੰਮ ਆ ਗਿਆ ਹੋ ਨਾ ਕੋਈ।
ਹੋ ਗਿਆ ਸੀ ਨਾ, ਤੇ ਤਾਂ ਕਰਕੇ ਫਿਰ ਮੈਨੂੰ ਲੱਗਿਆ ਕਿ ਸ਼ਾਇਦ
ਹਾਂ, ਮੈਂ ਕਿਹਾ ਪਤਾ ਨੀ, ਮੈਂ ਕਿਹਾ ਚਲੋ, ਮੈਂ ਹੀ ਕਰਕੇ ਵੇਖ ਲੈਣਾ ਸ਼ਾਇਦ
ਹਾਂਜੀ-ਹਾਂਜੀ, ਹਾਂਜੀ ਤੁਸੀਂ ਕੱਲ ਫਿਰ ਬਾਅਦ ਵਿੱਚ ਮੈਂ ਤੁਹਾਨੂੰ ਵਾਪਿਸ ਕਰ ਲਾਂਗੀ ਕਾਲ।
ਕੋਈ ਨੀ।
ਜੀ-ਜੀ ਹੋਰ? ਤੁਸੀਂ ਸੁਣਾਓ? ਸਭ ਵਧੀਆ। ਘਰੇ ਸਭ ਠੀਕ ਨੇ?
ਬਸ ਵਧੀਆ। ਮੈਂ ਹੇਰ? ਗਏ ਨੀ ਕਿਤੇ ਘੁੰਮਣ, ਛੁਟੀਆਂ ਚ?
ਗਏ ਵੀ ਸੀ ਐਕਚੁਲੀ। ਫੇਰ ਆਗੇ ਅਸੀਂ।
ਕਿੱਥੇ ਗਈ ਸੀ?
ਅਸੀਂ ਗਏ ਸੀ, ਸ੍ਰੀਨਗਰ।
ਅੱਛਾ। ਕਾਫੀ ਵਧੀਆ-ਵਧੀਆ ਜਗ੍ਹਾ
ਬਹੁਤ ਵਧੀਆ ਹਾਂ। ਇੱਧਰ ਤੋਂ ਤੇ ਬਹੁਤ ਹੀ ਵਧੀਆ।
ਅੱਖੇਤਾਂ ਅੱਖ, ਅੱਖੇ ਤਾਂ ਪੂਰੀ ਅੱਗ ਪੈ ਰਹੀ ਹੈ। ਯ। ਪਤਾ ਨੀ ਕਦੋਂ ਮੀ ਆਊਗਾ। ਉੱਥੇ ਤਾਂ ਮੌਸਮ ਠੀਕ ਹੋਣਾ?
ਸਾਡੇ ਇੱਧਰ ਵੈਸੇ ਇਤਨਾ ਨੀ ਹੈ ਨੀ-ਨੀ, ਬਟ ਇਹ ਕਿ ਸਾਡੇ ਲਈ ਤੇ ਬਹੁਤ ਜ਼ਿਆਦਾ। ਅਸੀਂ ਹੋਰ ਕਿੱਧਰੇ ਚਲੇ ਜਾਈਏ ਉ ਉੱਧਰ ਦਾ ਟੈਂਪਰੇਚਰ ਤੇ ਬਹੁਤ ਹੀ ਜ਼ਿਆਦਾ ਵਧੀਆ, ਜਿੱਦਾਂ ਹੋ ਗਿਆ ਕਸ਼ਮੀਰ ਵਗੈਰਾ। ਪੁੰਛ ਵਗੈਰਾ, ਤੁਸੀਂ ਕਦੇ
ਨਹੀਂ, ਮੈਂ ਕਦੀ ਨਹੀਂ ਗਿਆ।ਕ ਕਸ਼ਮੀਰ ਵੀ ਨਹੀਂ ਗਿਆ। ਜੰਮੂ ਯਾਨੀ ਕਿ ਠੀਕ ਰਹਿੰਦਾ ਮੌਸਮ?
ਜੰਮੂ ਵੀ ਵਧੀਆ ਹੀ ਹੈ। ਬਟ ਇਤਨਾ ਨੀ ਹੈ। ਸਾਡੇ ਲਈ ਤੇ ਬਹੁਤ ਗਰਮੀ ਹੈ। ਹਾਂਜੀ-ਹਾਂਜੀ, ਹਾਂਜੀ।
ਮੈਨੂੰ ਲੱਗਿਆ ਸੀ ਕਿਉਂਕਿ ਟੋ, ਮੈਨੂੰ ਲੱਗਿਆ ਵੀ ਮੌਸਮ ਠੀਕ। ਮੈਂ ਤੁਹਾਨੂੰ ਲੱਗਿਆ, ਮੌਸਮ ਠੀਕ ਹੋਣਾ ਜੰਮੂ।
ਨਹੀਂ। ਪਿਛਲੇ-ਪਿਛਲੇ ਦਿਨਾਂ ਚ, ਹਾਂ ਬਟ ਨਹੀਂ, ਪਿਛਲੇ ਦਿਨਾਂ ਚ ਤੇ ਬਹੁਤ ਵਧੀਆ ਸੀ। ਵਿਚ ਬਾਰਿਸ਼ ਵਗੈਰਾ ਹੋ ਗਈ ਸੀ ਤੇ ਇਸ ਤਰ੍ਹਾਂ ਥੋੜਾ ਠੰਡਾ-ਠੰਡਾ ਸੀ। ਬਟ, ਇਹ ਕਿ ਇਧਰ ਇਤਨਾ ਹੈ। ਕਿ ਅਗਰ ਬਾਰਿਸ਼ ਵੀ, ਹੋ ਜਾਏ ਨਾ, ਤਾਂ ਵੀ ਬਹੁਤ ਜ਼- ਾਂ ਘੂਮ- ਘੂਮ, ਪੈ ਜਾਂਦਾ ਏ।
ਅੱਛਾ। ਤੇ, ਕੀ ਕਹਿੰਦੇ ਨੇ, ਸਰਦੀਆਂ ਚ ਤਾਂ, ਜੋ ਬਹੁਤ ਜ਼ਿਆਦਾ ਠੰਡ, ਪੈਂਦੀ ਹੋਏਗੀ ਨਾ। ਇੱਕ ਤਾਂ, ਨੋਰਮਲ ਠੰਡ, ਹੁੰਦੀ ਹੈ, ਨਾ।
ਸਰਦੀਆਂ ਵਿੱਚ, ਇੱਧਰ ਦਾ ਹਾਂ। ਠੰਡ, ਦਾ ਹਾਂ। ਠੰਡ ਤਾਂ ਹੈ। ਸੁੱਕੀ ਠੰਡ ਹੁੰਦੀ ਹੈ, ਜੀ।
ਹਾਂ। ਸਾਡੇ ਇੱਥੇ ਤਾਂ, ਨੋੌਰਥ ਇੰਡੀਆ ਚ ਨਾ। ਗਰਮੀ ਵੀ ਬਹੁਤ ਹੁ ਪੈਂਦੀ ਹੈ। ਤੇ ਠੰਡ ਵੀ ਬਹੁਤ ਪੈਂਦੀ ਹੈ।
ਆ ਹੋੋ। ਸਾਡੇ ਉੱਧਰ, ਹਾਂ, ਹੂੰ। ਬਿਲਕੁਲ- ਬਿਲਕੁਲ। ਹੋਰ, ਤੁਸੀਂ ਸੁਣਾਓ ਕੀ ਬਨਦੇ ਅੱਜ?
ਬਸ, ਹੁਣ ਰੋਟੀ ਖਾਵਾਂਗਾ। ਘੰਟੇ ਤਕ ਹਲੇ ਤੱਕ ਮੈਨੂੰ ਭੁੱਖ ਨੀ ਆ। ਮੰਮੀ, ਕਹਿ ਰਹੀ ਸੀ। ਰੋਟੀ ਖਾ ਲਾ। ਹਲੇ ਤੇ, ਮੈਨੂੰ, ਭੁੱਖ ਨੀ ਹੈਗੀ।
ਆਂਟੀ ਜੀ, ਵਗੈਰਾ, ਸਭ ਠੀਕ ਨੇ? ਨਹੀਂ, ਹਲੇ ਨਹੀਂ। ਹਾਲੇ, ਟਾਇਮ ਵੀ, ਨੀ ਹੋਇਆ ਸਾਡਾ। ਸਬ ਵਧੀਆ ਜੀ।
ਮੈਂ ਕਿਹਾ, ਕਿਤੇ ਵਰਤ ਤੇ ਨੀ ਰੱਖਿਆ ਤਾਂ। ਮੈਂ ਕਿਹਾ, ਵੜਤ ਤੇ ਨੀ ਰਖਿਆ, ਰੋਟੀ ਨੀ ਖਾਂਦੀ ਤੁਸੀਂ।
ਏ ਹਿੰਦੂਆਂ ਦਾ, ਕੰਮ ਹੀ, ਹੈ। ਸਾਡੇ
ਨਹੀਂ, ਠੀਕ ਹੈ। ਮਜ਼ਾਕ ਕਰ ਰਿਹਾ। ਮੈਂ ਤੇ,
ਹਾਂਜੀ- ਹਾਂਜੀ, ਹਾਂਜੀ। ਬਿਲਕੁਲ- ਬਿਲਕੁਲ। ਮਜ਼ਾਕ ਵੀ, ਕਰਨਾ ਹੀ ਚਾਹੀਦਾ, ਥੋੜਾ ਬਹੁਤਾ।
ਹਾਂ। ਜ਼ਿਆਦਾ, ਜ਼ਿਆਦਾ, ਲਾਈਫ ਸੀਰੀਅਸ ਹੋ ਜਾਇ, ਨਾ ਫੇਰ। ਕੀ ਫਾਇਦਾ ਸੀਰੀਅਸ ਹੋ ਗਏ ਵੀ ਜ਼ਿਆਦਾ। ਕਿਉਂ? ਮਾੜਾ-ਮੋਟਾ ਮਜ਼ਾਕ ਵੀ ਚੱਲਦਾ ਰਹਿਣਾ
ਇਹ, ਚਾਰ ਦਿਨਾਂ, ਦੀ ਲਾਈਫ ਹੈ। ਥੋੜਾ ਇੰਜੋਏ, ਵੀ ਕਰੀਏ।
ਕਈ, ਕਈ ਨਾ, ਮਜ਼ਾਕ ਨਾ, ਸੀਰੀਅਸ ਯਾਨੀ ਕਿ ਸੀਰੀਅਸ ਹੀ, ਲੈ, ਲੈਂਦੇ ਨੇ। ਕਈ ਹੁੰਦੇ ਨਾ।
ਹਾਂ, ਬਿਲਕੁਲ। ਹਾਂ, ਮਜ਼ਾਕ ਵੀ ਤੇ, ਬਿਲਕੁਲ- ਬਿਲਕੁਲ, ਫੇਰ ਉਹ। ਸ ਨੀ ਜਾਂਦਾ।
ਹਾਂ- ਹਾਂ, ਜੇ ਨਹੀਂ, ਤੁਹਾਡੇ ਕੋਲ ਸਹਿਰ ਹੁੰਦਾ ਤੇ, ਕਰਿਆ ਵੀ, ਨਾ ਕਰੋ। ਇਹ ਸਟੈਪ। ਇਦੇ ਵੀ, ਹੁੰਦੇ ਨਾ ਕਈ। ਮਤਲਬ ਚਾਰ, ਪੰਜ ਯਾਰ ਦੋ, ਸੋ ਹੋਣ।
ਉਹੀ ਨਾ। ਹਾਂ, ਮਜ਼ਾਕ ਵੀ ਅਗਰ ਤੁਸੀਂ ਕਰ ਰਹੇ ਹੋ। ਹਾਂ। ਹੀ ਮਿੱਠੇ ਥੋੜਾ ਠੀਕ ਲੱਗੇ ਹੈ ਨਾ।
ਹਾਂ। ਤੁਸੀਂ, ਭਾਂਡੇ ਧੋਣ ਰਿਓ ਕਿ? ਪਿੱਛੋਂ ਆਵਾਹ ਆ ਰਹੀਏ।
ਹਾਂਜੀ- ਹਾਂਜੀ। ਨਾਲ ਕੰਮ ਵੀ। ਕਰੜੇ ਜਾ ਰਹੀ ਆ। ਨਾ, ਘਰ ਦੇ ਕੰਮ, ਕੌਣ ਕਰੇਗਾ, ਕੌਣ ਕਰੇਗਾ? ਕਰਕੇ ਦੇੇੲਗਾ, ਸਾਨੂੰ ਕਰਦੇ ਕੰਮ?
ਕੀ, ਹੋ ਰਹੀ ਹੇ। ਠਕ- ਠਕ, ਦੀ।
ਮੈਂ, ਪਹਿਲੇ ਫ੍ਰਰੀ ਸੀ। ਮੈਂ ਕਿਹਾ, ਚਲੋ ਤੁਹਾਨੂੰ ਕਾਲ ਕਰ ਲਾਂ। ਫੇਰ ਤੁਹਾਡੀ ਕੋਲ ਆ ਗਈ। ਮੈਂ ਕਿਹਾ, ਚਲੋ, ਹੁਣ ਤੁਹਾਡੇ ਨਾਲ, ਗੱਲ ਕਰਦੇ ਆ। ਨਾਲ ਕੰਮ ਕਰਦੇ ਘਰ, ਦੀ ਗੱਲ ਕਰਦੇ ਆਂ।
ਨਹੀਂ, ਕਾਫ਼ੀ ਲੇਟ ਹੋ ਗਏ। ਕੀ ਗੱਲ, ਬਰਤਨ ਧੋ ਰਹੇ ਹੋ।
ਐਕਚੁਲੀ ਉੱਠੇ, ਲੇਟ ਹੀ, ਉੱਠੀ ਸੀ। ਅਸੀਂ ਤਾਂ ਕਰਕੇ।
ਅੱਛਾ।
ਹਾਂਜੀ। ਹੋਰ? ਹਾਂ। ਲੇਟ ਹੀ, ਹੋ ਜਾਂਦਾ। ਤੁਹਾਨੂੰ ਪਤਾ ਹੀ, ਹੈ। ਗਰਮੀਆਂ ਵੀ, ਐਨੁ, ਚਲੋ ਭਾਵੇਂ, ਜਿੰਨਾ ਮਰਜ਼ੀ। ਦੇਸੀ ਹੁ
ਹਾਂ। ਰਾਤੀ, ਨੀਂਦਰ ਆਉਂਦੀ ਕਿੱਥੇ? ਗਰਮੀ ਯਾਂਣੀਕਿ ਏਸੀ ਵੀ, ਹੋਵੇ। ਭਾਵੇਂ, ਮੈਨੂੰ ਵੀ, ਗਿਆਰਾਂ, ਸਾਢੇ ਗਿਆਰਾਂ ਵਜ ਹੀ ਜਾਂਉਦੇ ਸੌਦੇ- ਸੋਦੇ। ਨੋਰਮਲ ਜਿਹੀ ਗੱਲ ਹੈਗੀ ਹੈ। ਯਾਰ ਗਰਮੀਆਂ ਚ ਨਾ। ਸਰਦੀਆਂ ਚ ਨਿਂਧਰ ਵਧੀਆ, ਆ ਜਾਂਦੀ ਏ।
ਤੁਹਾਡੇ ਲਈ, ਗਿਆਰਾ, ਸਾਡੇ ਗਿਆਰਾ
ਅੱਛਾ ਜੀ! ਇੰਨੀ, ਹਾਂਜੀ- ਹਾਂਜੀ, ਮੈਂ ਕਿਹਾ, ਇੱਕ, ਦੋ ਵੱਜ ਜਾਂਦਾ ਬਹੁਤ। ਮੈਂ ਕਿਹਾ, ਬਹੁਤ। ਲੇਟ ਈ ਹੁੰਦੇ ਸੀ ਨਾ।
ਹਾਂ ਉਹੀ ਫੇਰ ਬੱਚਿਆਂ ਨਾਲ ਵੀ ਫਿਰ ਬੈਠ ਕੇ। ਫੇਰ ਉਹ ਵੀ ਸੋਣ ਦੇ ਟਾਈਮ ਲਾਉਦੇ ਹੈ ਗੇਮ।
ਹਾਂ ਉਹ ਫਿਰ ਬੱਚੇ ਸਕੂਲ ਦੀ ਛੁੱਟੀ ਹੈਗੀ ਨਾ ।ਉਹ ਵੀ ਲੇਟ ਸੌਂਦੇ ਨੇ ਰਾਤੀ ਕਿਉਂਕਿ ਸਵੇਰੇ।
ਹਾਂ ਉਹਨਾਂ ਨੂੰ ਤੇ ਹੁਣ ਦਿਨ ਹੀ ਮਿਲੇ ਦੇ ਹਨ ਇੰਜੋਏ। ਕਰਨ ਦੇ ਹੋਲੀਡੇਜ ਵਗੈਰਾ ਪਈਦੀਆਂ। ਹੋਰ ਤੁਸੀਂ ਸੁਣਾਓ ਤੁਹਾਡੇ ਬੱਚੇ ਠੀਕ ਨੇ?
ਆਹੋ ਠੀਕ ਹੈਗੇ ਨੇ ਸਕੂਲ ਖੁੱਲਣਗੇ ਤੇ ਫੇਰ ਜਾਣਗੇ। ਪਰੇਸ਼ਾਨ ਹੀ ਬੜਾ ਕਰਦੇ ਨੇ।
ਆਹੋ ਸਹੀ ਗੱਲ ਏ ਯਾਰ ਬੱਚਿਆਂ ਨਾਲ ਬੜੀ ਪਰੇਸ਼ਾਨੀ ਏ ਇੱਕ ਤੇ ਗਰਮੀ ਦੂਜੇ। ਬੱਚੇ।
ਅਹ ਬਸ ਜ਼ਿੱਦ ਵੀ ਕਰ ਲੈਂਦੇ ਨਾ, ਥੋੜੇ ਜਿੱਦੀ ਹੁੰਦੇ ਨਾ ਫੇਰ ਉਹ। ਗੁੱਸਾ ਬਹੁਤ ਆਉਂਦਾ ਕਿ ਕੋਈ ਗੱਲ ਨੀ ਸੁਣਦੇ, ਹੁਣ ਬੱਚਿਆਂ ਨੂੰ ਸਮਝਾ ਵੀ ਨਹੀਂ ਸਕਦੇ।
ਹਾਂ ਉਹਨਾਂ ਨੂੰ ਤੇ ਡਾਂਟ ਨਹੀ ਸਕਦੇ ਇਤਨਾ। ਜਿਤਨਾ ਡਾਂਟੋਗੇ ਉਤਨੇ ਉਹ ਬੇਚਾਰੇ ਖਰਾਬ ਹੀ ਹੋ ਜਾਣਗੇ। ਪਿਆਰ ਨਾਲ ਹੀ ਸਮਝਾਉਣਾ ਪੈਂਦਾ ਬੱਚਿਆਂ ਨੂੰ ਵੀ।
ਬੱਚਿਆਂ ਨੂੰ ਪਿਆਰ ਨਾਲ ਸਮਝਾ ਸਕਦੇ ਹਾਂ ਅੱਜ ਕੱਲ੍ਹ ਮਾਹੌਲ ਹੀ ਐਵੇਂ ਜਿਹਾ ਹੈਗਾ ਨਾ ਮੰਨ ਲਓ। ਕੁੱਛ ਕਰ ਨਾ ਲੈਣ ਮਾਂ ਪਿਓ ਨੂੰ ਡਰ ਲੱਗਿਆ ਰਹਿੰਦਾ ਏ ਨਾ।
ਅਲੱਗ ਹੀ ਤਰ੍ਹਾਂ ਦੇ ਚਲਦੇ ਏ ਥੋੜਾ ਜਿਹਾ ਡਾਂਟ ਕੇ ਲਿਆ ਤੇ ਚਲੋ ਜੀ। ਕਈ ਵਾਰ ਤੇ ਘਰ ਛੱਡ ਦਿੰਦੇ ਹਨ ਕਈ ਤੇ। ਸੁਸਾਈਡ ਵਗੈਰਾ ਜਾਂ ਬਲੈਕਮੇਲ ਕਰਦੇ ਹਨ। ਹਾਂ ਬਿਲਕੁਲ
ਦਿੰਦੇ ਨੇ ਆ ਤੇ ਹੁਣ ਜਿਹੜੀ ਹੈਗੀ ਨਾ ਟੈਕਨੀਕ ਬਹੁਤ ਪੁਰਾਣੀ, ਮੈਂ ਵੀ ਰੋਟੀ ਖਾਣੀ ਛੱਡ ਦਿੰਦਾ ਸੀ।
ਹਾਂ ਉਹੀ ਨਾ ਅਸੀਂ ਆਪਣੇ ਬੱਚਿਆਂ ਨੂੰ ਦੇਖਦੇ ਹਾਂ ਫਿਰ। ਸਾਨੂੰ ਆਪਣਾ ਯਾਦ ਆਉਂਦਾ ਸੀ। ਅਸੀਂ ਵੀ ਇਹੀ ਕੁੱਝ ਕਰਦੇ ਸੀ ਪਹਿਲੇ ਪਰ। ਪਹਿਲੇ ਠੀਕ ਸੀ ਨਾ ਡਾਂਟਦੇ ਸੀ ਸਾਡੇ ਮੰਮੀ ਪਾਪਾ।
ਪਹਿਲੇ ਪਹਿਲੇ ਸਕੂਲ ਦੇ ਸਕੂਲ ਦੇ ਟੀਚਰ ਡੰਡਿਆਂ ਨਾਲ ਕੁੱਟਦੇ ਸੀ। ਸੀਗੇ ਯਾਨੀ ਕਿ ਮਾਰਦੇ ਸੀਗੇ, ਅੱਜ ਕੱਲ ਤਾਂ ਉਹ ਵੀ ਨੀ ਕੁਛ ਕਹਿੰਦੇ ਸਕੂਲ ਦੇ ਟੀਚਰ ਵੀ ਕੁਛ ਨੀ ਕਹਿੰਦੇ।
ਬਹੁਤ ਵੱਧ ਗਈ ਹੈ ਨਾ ਰੂਲਸ ਅਲੱਗ ਹੋ ਗਏ ਨੇ। ਬੱਚਿਆਂ ਨੂੰ ਹੁਣ ਮਾਰਨਾ ਵੀ ਬਹੁਤ ਜ਼ਿਆਦਾ ਉਹ ਹੈ ਹੁਣ ਤੁਸੀਂ ਬਾਹਰ ਦਾ ਦੇਖ ਲਓ। ਫੋਰਨ ਕੰਟਰੀ ਦੇ ਵਿੱਚ ਉਧਰ ਤਾਂ ਅਗਰ ਬੱਚਿਆਂ ਨੂੰ। ਘਰੇ ਕੋਈ ਪ੍ਰੋਬਲਮ ਹੋਏਗੀ ਬੱਚਾ ਸਿੱਧਾ ਪੁਲਿਸ ਨੂੰ ਕਾਲ ਕਰਦਾ ਏ। ਤੇ ਚਲੋ ਜੀ, ਪੁਲਿਸ ਆ ਜਾਂਦੀ ਏ, ਫੇਰ ਤੇ ਅਠਾਰਾਂ ਸਾਲ ਤੱਕ ਤੇ ਬੱਚਾ ਉਹਨਾ ਕੋਲ ਏ।
ਹਾਂ ਉਹ ਤੇ ਉਹ ਤਾਂ ਬਹੁਤ ਜ਼ਿਆਦਾ ਹੀ ਉਹ ਜ਼ਿਆਦਾ ਹੀ ਕੰਮ ਖ਼ਰਾਬ ਹੈਗਾ। ਮੰਨ ਲਓ ਮੰਨ ਲਓ ਕਿ ਬੱਚੇ ਦਿਮਾਗ ਤੋਂ ਪਰੇਸ਼ਾਨ ਹੋਵੇ।
ਬਿਲਕੁਲ ਬਿਲਕੁਲ ਉਹ ਤੇ ਉਹ ਤੇ ਅਠਾਰਾਂ ਸਾਲ ਤੱਕ ਤੇ ਆਪਣੇ ਕੋਲ ਹੀ ਰੱਖ ਲੈਂਦੇ ਨੇ ਬੱਚਿਆਂ ਨੂੰ। ਹੁਣ ਇਹ ਉਹੀ ਚੀਜ਼ ਮੈਂ ਕਈ ਵਾਰੀ। ਇੱਥੇ ਸੋਚਦੇ ਮੈਂ ਕਿਹਾ ਸ਼ੁਕਰ ਹੈ ਇੰਡੀਆ ਵਿੱਚ ਇਹ ਚੀਜ਼ ਨਹੀਂ ਹੈ ਅਗਰ ਇਹ ਹੁੰਦੀ ਤੇ ਸਾਡੇ ਬੱਚੇ ਤੇ ਦੂਸ ਦੂਸਰੇ ਦਿਨ ਕਾਲ ਕਰੇ।
ਹੋ ਹੋਰ? ਥਾਣੇ ਪਹੁੰਚਾ ਦੇਣਾ ਸੀ ਰਾਤ ਦੇ ਰਾਤ ਬੱਚਿਆਂ ਨੂੰ ਕੀ ਪਤਾ ਕੀ ਚੰਗਾ ਕੀ ਮਾੜਾ ਕੀ।
ਬਿਲਕੁਲ, ਬਿਲਕੁਲ, ਹਾਂਜੀ, ਹਾਂਜੀ, ਹਾਂਜੀ ਹੋਰ ਤੁਸੀਂ ਸੁਣਾਓ ਸਭ ਵਧੀਆ?
ਬਸ ਵਧੀਆ, ਚਲੋ, ਠੀਕ ਹੈ ਫਿਰ। ਹੈ।
ਨਹੀਂ ਆ ਟਾਈਮ ਨਹੀਂ ਹੋਇਆ।
ਹੋਰ ਕੋਈ ਗੱਲ ਕਰੋ?
ਦੱਸੋ ਤੁਸੀਂ ਤੁਸੀਂ ਸੁਣਾਓ? ਨਹੀਂ ਖੇਤੀਬਾੜੀ ਤੇ ਨਹੀ ਸਾਡਾ ਆਪਣਾ ਕੰਮ ਹੈਗਾ।
ਅੱਛਾ ਕੀ ਕੰਮ ਕਰਦੇ ਹੋ ਤੁਸੀਂ?
ਆਪ ਬਿਜਨਸ ਹੈਗੇ ਜੀ। ਹਾਂਜੀ ਤੁਸੀਂ ਕੀ ਕਰਦੇ ਹੋ।
ਮੈਂ ਪਹਿਲੇ ਕਰਦੀ ਸੀ ਫਿਰ ਬੱਚਿਆਂ ਦੇ ਕਾਰਨ ਥੋੜਾ ਛੁੱਟ ਗਿਆ ਕੰਮ ਤੇ ਨਹੀਂ ਕਰ ਪਾਈ। ਹੁਣ ਅੱਗੇ ਵਾਪਸ ਸੋਚ ਰ ਹ ਥੋੜੇ ਵੱਡੇ ਹੋ ਜਾਣ ਤੇ ਤਾਂ।
ਹਾਂ ਥੋੜਾ ਫਾਈਨੈਂਸ਼ਅਲੀ ਕੰਡੀਸ਼ਨ ਵੀ ਬੰਦੇ ਦੀ ਠੀਕ ਠਾਕ ਹੋ ਜਾ ਨਾ।
ਹਾਂ ਨਾਲੇ ਦੱਸਾਂ ਕਿ ਬੱਚਿਆਂ ਦੇ ਨਾਲ ਫਿਰ ਬਾਹਰ ਦਾ ਅਸੀਂ ਕਿਸੇ ਦੇ ਸਾਰੇ ਬੱਚਿਆਂ ਨੂੰ ਛੱਡ ਨੀ ਜਾ। ਸਕਦੇ ਹਨਾ ਰਹਿਣ ਦੇ ਵੀ ਮੇ ਤੇ ਹੱਸ। ਬੰਡੀਆਂ ਇਕੱਲੇ ਤੇ ਫਿਰ ਨਾਲ ਕੋਈ ਦਾਦਾ ਦਾਦੀ ਹੋਣ ਨਾ ਤੇ ਫਿਰ ਬੰਦਾ। ਬੇਫਿਕਰ ਹੋ ਕੇ ਚਲਾ ਜਾਂਦਾ। ਸਹੀ ਗੱਲ ਆੱ ਤੇ ਛੋਟੇ ਛੋਟੇ ਬੱਚੇ ਹੋ ਜਾਂਦੇ ਨੇ। ਗੁੰਮ ਹੋ ਜਾਂਦੇ ਨਹੀਂ ਨਹੀਂ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ। ਕਿਸੇ ਦੇ ਕੇ ਆਪਣੇ ਤੇ ਨਹੀਂ ਕਰ ਸਕਦੇ ਤੇ ਆਪਣੇ ਹੀ ਪਹਿਲੇ ਆ ਜਾਂਦੇ।
ਕਿਸੇ ਦਾ ਮਨ ਚ ਕੀ ਚੱਲ ਰਿਹਾ ਆਪਾਂ ਕੋਈ ਜਾਣ।
ਨਹੀਂ ਜਾਣ ਸਕਦੇ ਬਿਲਕੁਲ ਇਸ ਟਾਈਮ। ਆਪਣੇ ਬੱਚਿਆਂ ਦੀ ਅਹ ਸਿਕਿਓਰਿਟੀ ਗਾਰਡ ਤੋਂ ਸਿੱਖੋਦੋ।
ਨਿਊਜ਼ ਨਿਊਜ਼ ਨਿਊਜ਼ ਵਗੈਰਾ ਵੇਖ ਕੇਸ ਐਵੇਂ ਲੱ। ਦਾ ਪਤਾ ਨੀ ਯਾਰ ਰੱਬ ਹੈਗਾ ਵੀ ਨੀ ਹੈਗਾ ਧਰਤੀ ਤੇ। ਯਾਨੀ ਵਿਸ਼ਵਾਸ ਹੀ ਨਹੀਂ ਹੁੰਦੇ ਖਬਰਾਂ ਵੇਖਣ।
ਬਿਲਕੁਲ ਬਿਲਕੁਲ ਉਹ ਵੀ ਐਸੀ ਖਬਰ ਖ਼ਬਰਾਂ ਮਿਲਦੀਆਂ ਕਿ ਰੋ। ਤੇ ਖੜੇ ਹੋ ਜਾਂਦੇ ਨੇ ਬੰਦੇ ਦੇ ਸੁਣ ਕੇ ਕਿ ਇਹੋ ਚੀਜ਼ਾਂ ਵੀ ਹੁੰਦੀਆਂ ਨੇ ਹੁਣ ਤੇ।
ਹੋਰ ਵਿਸ਼ਵਾਸ ਹੀ ਨਹੀਂ ਹੁੰਦਾ ਯਾਨੀ ਕਿ। ਤਾਈ ਤੇ ਕਹਿੰਦੇ ਨੇ ਕਲਯੁੱਗ ਹੈ ਗਿਆ ਇਕ।
ਕਲਯੁਗ ਹੇ ਹੋਰ ਕਲਯੁਗ ਆਏਗਾ ਪਤਾ ਨੀ ਕਿ ਕੀ ਹੋਏਗਾ।
ਹਲੇ ਨਾਲ ਹੀ ਹਲੇ ਨਾਲ ਹੀ ਡਰ ਲੱਗਣ। ਇਹਦੇ ਚ ਨੀ ਜਹਾ ਜਾ ਰਿਹਾ ਸਾਡੇ ਕੋਲ ਤੇ।
ਜੀ।
ਅਸੀ ਸੰਭਾਲਣਾ ਔਖਾ ਹੋ ਗਿਆ ਹਲੇ ਤੇ ਸ਼ੁਰੂਆਤ ਹੈਗੀ।
ਮੈਂ ਤੇ ਕਹਿੰਦੀ ਜਿਹਨਾਂ ਦੇ ਆਲੇ ਬੱਚੇ। ਬੱਚੇ ਨੀ ਹੈ ਨਾ ਜੋ ਮੈਰਿਡ ਨੀ ਹੈ ਨਾ ਉਹ ਠੀਕ ਹੈ ਸਾਰੂੰ ਪਹਿਲੇ ਇਸਦੇ। ਟੈਸਨ ਹੁੰਦੀ ਆ ਹੁਣ ਬੱਚਿਆਂ ਦੀ ਵੀ ਟੈਂਸ਼ਨ ਸਾਰੀ ਹਰ ਜਗ੍ਹਾ ਟਸ਼ਨ ਹੀ ਟ। ਚਿੰਤਾ ਹੈਗੀ।
ਜ਼ਿੰਦਗੀ ਟੈਂਸ਼ਨ ਹੀ ਹੈਗੀ ਜੀ ਪਹਿਲੇ ਬੱਚੇ ਹਾਂ ਪਹਿਲੇ। ਪਹਿਲੇ ਪਹਿਲੇ ਬੱਚੇ ਹੁੰਦੇ ਸੀ ।ਪੜ੍ਹਾਈ ਦੀ ਟੈਂਨਸ਼ਨ ਹੁੰਦੀ ਸੀ। ਸੀਗੀ ਠੀਕ ਹੈ ਫੇਰ ਪੜ੍ਹਾਈ ਹੋ ਗਈ ਹੁਣ ਫੇਰ ਕੰਮ ਧੰਦੇ।
ਕੰਮ ਤਾਂ ਫਾਈਨੈਂਸ਼ਅਲੀ ਸਟਰੋਂਗ ਹੋਣਾ ਚਾਹੀਦਾ ਬੰਦਾ। ਹਮ
ਬੱਚੇ ਵੱਡੇ ਹੋ ਗਏ ਫੇਰ ਉਹਨਾਂ ਦੀ ਵਿਆਹ ਦੀ ਟੈਨਸ਼ਨ ਫੇਰ ਕੋਈ ਨਾ ਕੋਈ ਟੈਂਸ਼ਨ ਹੀ ਟੈਸ਼ਨ ਹੈਗੀ ਉਹ ਮਰਦੇ ਦਮ ਤੱਕ ਜਦ ਤੱਕ। ਮਰਦੇ ਨਾਲ ਟੈਂਨਸ਼ਨ ਨੀ ਖਤਮ ਹੁੰਦੀਆਂ।
ਚਲੋ ਠੀਕ ਹੈ ਫਿਰ ਤੁਸੀਂ ਕੋਈ ਨਾ ਤਿਆਰ ਰੱਖਿਓ ਆਪਣਾ।
ਠੀਕ ਹੈ ਜੀ।
ਕਿ ਬ